ਠੀਕ-ਠਾਕ ਵਧੀਆ, ਤੁਸੀ ਸੁਣਾਉ ਠੀਕ ਹੋ। ਦੇਣ ਵਾਸਤੇ।
ਹਾਂ ਬਸ। ਯਾਦ ਆ ਗਈ, ਅੱਜ।
ਚਲੋ, ਮੈਂ ਵੀ ਯਾਦ ਹੀ ਕਦੇ ਕਿਵੇੈਂ ਕਿਹਾ, ਆਉਦਾ ਨੀ ਫੋਨ ਤੁਹਾਡਾ।
ਹਾਂਜੀ।
ਹਾਂ ਕਾਫੀ ਟਾਈਮ ਹੋ ਗਿਆ, ਫਿਰ ਮੈਂ ਆਪ ਬਿਲਕੁਲ ਸਹੀ ਗੱਲ ਨਹੀਂ ਫਿਰ ਮੈਂ ਸੋਚਦੀ ਸੀ ਮੈਂ ਕਿਹਾ, ਜਿਵੇਂ ਸਾਨੂੰ ਨੀ ਟਾਈਮ ਲੱਗ ਪੈਂਦਾ ਤੁਹਾਨੂੰ
ਹਾਂਜੀ-ਹਾਂਜੀ, ਬਸ ਪਤਾ ਹੀ ਨਹੀਂ। ਚੱਲਦਾ ਟੈਮ ਦਾ।
ਹਾਂਜੀ, ਉਹ ਬਿਲਕੁਲ ਸਹੀ ਗੱਲ ਹੈ, ਗਰਮੀਆਂ ਤੇ ਵੈਸੇ ਦਿਨ ਨੇ
ਹਾਂਜੀ-ਹਾਂਜੀ-ਹਾਂਜੀ, ਹੋਰ ਮੈਂ ਕਿਹਾ ਚੱਲ ਚਾਹ ਬਣਾਉਣ ਲੱਗੀ ਸੀ ਤੇ ਦੇਖਿਆ ਕਾਹਵਾ ਨਹੀਂ ਹੈਗਾ। ਫਿਰ ਹੁਣ ਹਾਂ ਅਹ ਦੇਸੀ ਚਾਹ।
ਅੱਛਾ ਦੇਸੀ ਚਾਹ ਦੇਸੀ ਚਾਹ ਪੀਂਦੇ ਔ।
ਜੀ ਦੇਸੀ ਲਿਆ ਲਿਪਟਨ ਪੀਂਦੇ ਨੀ ਕਾਫੀ ਦੇਰ ਹੋ ਗਈ।
ਅੱਛਾ। ਜੇ ਅਸੀਂ ਆ ਵੈਸੇ ਦੂਸਰੀ ਪੱਤੀ ਜੇ ਅਸੀ ਤੇ ਫਿਰ ਮੈਂ ਵੀ ਪੀਣੀ ਹਾਂ।
ਹਾਂਜੀ ਏਹ ਇੱਧਰ ਹੁੰਦਾ ਦੇਸੀ ਹੁੰਦਾ ਦੇਸੀ। ਕਹਿੰਦੇ ਹੈ ਪੱਤੇ ਹੁੰਦੇ ਨਾ ਹਰੇ ਪੱਤੇ ਹੁੰਦੇ ਹੈ ਹਾਂ ਉਹਨੂੰ ਪਹਿਲੇ ਬਣਾਉਣਾ ਪੈਂਦਾ ਕਾਹਵੇ ਨੂੰ। ਰੰਗ ਕੱਢਣਾ ਪੈਂਦਾ ਹੁਣ। ਉਹ ਗੁਲਾਬੀ ਰੰਗ ਦੀ ਚਾਹ ਬਣਦੀ ਹੈ ਨਾ
ਹਾਂਜੀ ਹਾਂਜੀ ਸੁਣਿਆ ਤੇ ਹੋਇਆ ਏ ਪਰ ਕਦੇ ਪੀਤੀ ਨੀ ਅਸੀਂ।
ਅੱਛਾ ਨਹੀਂ- ਨਹੀਂ ਏ ਤੇ ਸਿੱਪੀ ਏ ਨਾ ਬੜੀ ਸਵਾਦ ਬਣਦੀ ਆ ਬਹੁਤ ਵਧੀਆ ਬਣਦੀ। ਲੱਗ ਨਾਲੇ ਚਾਹ ਵੀ ਉਹ ਦੂਜੀ ਪੀਤੋ ਜਲਨ ਜਿ ਪੈਂਦੀ ਹੈ, ਇਹ ਬਹੁਤ ਹਾਂਜੀ ਇਹ ਠੰਡੀ ਹੁੰਦੀ ਚਾਹ ਹਾਂਜੀ ਏ ਪਹਿਲੇ ਪਾਣੀ ਠੰਡਾ ਠੰਡੇ ਪਾਣੀ ਵਿੱਚ ਕਾਹਵਾ ਪਾਓ ਫਿਰ ਗੈਸ ਤੇ ਧਰਨਾ।
ਅੱਛਾ ਅੱਛਾ ਤੇ ਕੁਆਨਿਟੀ ਕਿਵੇਂ ਰੱਖਣੀ ਕਿੰਨੇ ਪਾਣੀ ਚ ਕਿੰਨਾ ਕਾਹਵਾ ਪਾਉਣਾ।
ਜੇ ਕਾਹਵਾ ਪਾਲੋ ਮੂੰਹ ਠੀਕ ਏ ਨਾ।
ਅੱਛਾ
ਹਾਂ ਕਾਹਵਾ ਤਾ ਤੇ ਫਿਰ ਉਹਨੂੰ ਰੇਜਾ ਦਵਾਉਣਾ। ਹਰਾ ਹਰਾ ਰੰਗ ਹੋ ਜਾਏਗਾ। ਉਹਦੇ ਬਾਅਦ ਫਿਰ ਠੰਡਾ ਪਾਣੀ ਪਾਉਣਾ। ਹਾਂ ਠੰਡਾ ਠੰਡਾ ਪਾਣੀ ਤਿੰਨ ਵਾਰੀ ਪਾਓ। ਠੰਡ- ਠੰਡਾ ਪਾਣੀ ਫੇਰ ਉਹ ਰੰਗ ਤੁਸੀਂ ਬੜਾ ਵਧੀਆ ਆਉਂਦਾ ਹਾਂ ਬੜਾ ਪਿਆਰਾ ਕਲਰ ਆਉਂਦਾ ਗੁਲਾਬੀ ਹਾਂਜੀ-ਹਾਂਜੀ ਹਾਂ ਕਈ ਤਾਂ ਵਿੱਚ ਹੀ ਮੋਟੀ ਲਾ ਕਚੀ ਇਲਾਚੀ ਦਾਲਚੀਨੀ ਸਭ ਕੁਛ ਪਾ ਕੇ ਬੋਇਲ ਕਰ ਲੈਂਦੇ ਹਾਂ, ਪਰ ਅਸੀਂ ਐਟੇ ਟਾਈਮ ਪਾਉਂਦੇ ਜਦੋਂ ਚਾਹ ਬਣਾਉਣੀ ਨਾ। ਉਸੇ ਟਾਈਮ ਪਾਉਣਾ।
ਟੇਸਟ ਵੀ ਅੱਛਾ ਆ ਜਾਂਦਾ ਉਸ ਟਾਈਮ ਪਾ ਕੇ ਨਾ ਚਾਹ ਦਾ।
ਹੁਣ ਗਰਮੀ ਨੇ ਜ਼ਿਆਦਾ ਦੇਰ ਨਿਕਲਦਾ ਨਹੀਂ। ਵ ਤੇ ਅਸੀਂ ਥੋੜੇ ਬਣਾਉਦੇ ਇੱਕ ਦੋ ਦਿਨ ਫੇਿਰ ਨਾ ਉਹ ਲੇਸ ਛੱਡ ਜਾਂਦਾ।
ਅੱਛਾ ਅੱਛਾ ਸਾਰੇ ਫੇਰ ਤੁਸੀਂ ਪੀਂਦੇ ਹੋ ਦੇਸੀ ਕਿਆ ਪੀਂਦੇ ਹੋ ਤੁਹਾਡੇ
ਹਾਂਜੀ ਹਾਂਜੀ ਹੋਰ ਸਾਰੇ ਹੀ ਪੀਦੇ ਨੇ ਲਿਪਟਨ। ਉਹ ਪਿੰਦੇ ਪਾਪਾ ਪੀਂਦੇ ਇੱਥੇ ਉਹ ਲਿਪਟਨ ਪੀਂਦੇ ਆ ਬਾਕੀ ਕਿ ਅਸੀਂ ਸਾਰੇ ਘਰ ਦੇ ਮੈਂਬਰ ਹੋ ਜ ਪਨ ਦੇਸੀ ਹਮ ਤੇ ਮੈਂ ਕਿਹਾ ਚਲੋ ਟਾਈਮ ਲੱਗ ਲ ਪੰਦਰਾਂ ਦਸ ਪੰਦਰਾਂ ਮਿੰਟ ਲੱਗ ਗ ਜਾਏਗੇ। ਚਾਹ ਪੀਣੀ ਚ ਲੇਟ ਹੋ ਗਿਆ। ਤੇ ਫਿਰ ਦੇਖਿਆ ਕਾਹਵਾ ਨੀ ਸੀ ਹੁਣ ਮੈਂ ਕਾਹਵਾ ਧਾਰ ਕੇ ਆਈ ਹਾਂ। ਮ ਕਿਹਾ ਚਲ ਤੁਹਾਨੂੰ ਫੋਨ ਕਰ ਕਫੀ
ਹਾਂ ਜ ਵਧੀਆ ਕੀਤਾ ਜੇ ਹੋਰ ਬੱਚੇ ਕੀ ਕਦੇ ਹਾਂ ਨਹੀਂ ਬਣਾਵਾਂਗੀ ਘਾਹਵਾ ਫੇਿਰ ਲਿਆਣਾ ਪੈਣਾ ਨਾ ਵਾ ਹਾਂ ਘਾਹਵਾ ਲਿਆਵਾਂਗੇ ਹਾਂਜੀ ਮਿਲ ਜਾਂਦਾ ਵੈਸੇ ਤੇ ਪੁੱਛਾਂਗੀ ਮੈਂ ਇੱਕ ਮੁਸ਼ਕਿਲ ਹੀ ਹੈ ਹਾਂ।
ਉਹਨਾਂ ਨੂੰ ਦੇਸੀ ਚਾਹ ਕਹਿਣਾ ਨਾ ਇੱਕ ਇੱਕ ਹਾਂ ਇੱਕ ਕਾਹਵਾ ਵੱਖਰਾ ਹੁੰਦਾ ਹਾਂ ਉਹ ਨਾ ਉਹ ਦੂਜਾ ਹੁੰਦਾ ਬਦਾਮਾਂ ਵਾਲਾ ਬਣਦਾ।
ਅੱਛਾ ਅੱਛਾ।
ਵੱਖਰ ਹੁੰਦਾ। ਵਾ ਉਹ ਹਾਂ ਉਹ ਫਿਰ ਪਾਣੀ ਉਹ ਉਹ ਤੇ ਉਸ ਟਾਈਮਬਣਾਉਣਾ ਜਿਸ ਟਾਈਮ ਪੀਣਾ ਪਾਣੀ ਗਰਮ ਪਾਣੀ ਬੋਆਇਲ ਕੀਤਾ। ਬ ਤੇ ਕਾਵਾ ਚੁੰਡੀ ਪਾਇਆ ਮਾੜਾ ਬਸ ਤੇ ਮਿੱ। ਮਿੱਠਾ ਪਾ ਲ ਇਲਾਚੀ ਪਾ ਲਈ ਨਮਕ ਪਾ ਲ ਤੇ ਫੇਰ ਜਦੋਂ ਕੱਪ ਵਿੱਚ ਪਾਉਣਾ ਉਹਦੇ ਵਿੱਚ ਬਦਾਮ ਕੁੱਟ ਉੱਟ ਪਾ ਲੀ। ਤੁਸੀਂ, ਹਾਂ-ਹਾਂ। ਉਹ ਵੀ ਬਹੁਤ ਵਧੀਆ। ਉਹ ਸਭ ਤੋਂ ਵਧੀਆ ਨਾ ਸਰਦੀਆਂ ਚ ਜ਼ਿਆਦਾ ਉਹ ਵੀ ਪੀਂਦੇ ਆ। ਕੋਈ ਗੱਲ ਨੀ ਆ, ਨਾ ਫਿਰ ਬਣਾਵਾਂਗੀ ਮੈਂ ਉਹ ਜ਼ਿਆਦਾ ਸਰਦੀਆਂ ਚ- ਬਦਾਮਾ ਵਾਲਾ ਹਾਂ। ਇਹ ਤੇ ਫਿਰ ਚਾਹ ਹੋ ਗਈ ਨਾ।
ਹਾਂ, ਇਹ ਤੇ ਚਾਹ-ਚਾਜ ਵਗੈਰ ਕਿਥੇ- ਕਿਥੇ ਕੋਈ ਚਾਹ ਬਗੈਰ ਨੀ ਰਿਹਾ ਜਾਂਦਾ। ਜਿੰਨਾ ਮਰਜੀ ਗਰਮੀ ਹੋਜੇ।
ਦਿਨ ਲੰਬੇ- ਫਿਰ ਦੋ ਘੰਟੇ ਬਾਅਦ। ਫਿਰ ਭੁੱਖ ਲੱਗ ਜਾਂਦੀ ਆ।
ਉਹ ਤੇ ਗੱਲ ਹੈਗੀ ਹੈ ਹਾਂਜੀ, ਕਿਉਂਕਿ ਦੋ ਵਜੇ ਤਾਂ ਰੋਟੀ ਖਾ ਲਈ ਦੀ ਜਾਂਦੀ ਗਰਮੀਆਂ ਚ ਸਵੇਰੇ ਜਲਦੀ ਉੱਠ- ਉੱਠੀ ਦਾ।
ਹਾਂਜੀ, ਹੂ ਨਹੀਂ। ਸਾਡਾ ਨੌ ਵੱਜ ਜਾਂਦੇ ਹੈ।
ਹਾਂ, ਇਹ
ਹਾਂ, ਨੌ ਸਾਢੇ ਨੌ। ਹਾਂ, ਇੰਨੇ ਵਜੇ ਹੋ ਜਾਂਦਾ ਸਾਡਾ।
ਅਸੀਂ ਵੀ ਇੰਨੇ ਵਜੇ ਕਰਨੇ ਆ। ਰੋਟੀ-ਰੋਟੀ ਮੈਂ ਤਾਂ ਸਵੇਰੇ ਹੀ ਬਣਾ ਲੈਦੀ ਹਾਂ ਦੁਪਹਿਰ ਦੀ।
ਹਾਂ, ਅਸੀਂ ਵੀ ਹੋਰ ਸਾਡਾ ਵੀ ਨਾਲ ਹੀ, ਹੁਣ ਰਾਤੀ ਦੇਖਦੇ ਹੂ, ਕੀ ਬਣਾਉਣਾ।
ਹੂ,
ਨਾ, ਦੁਪਹਿਰੇ ਚਾਵਲ ਬਣਾਏ ਸੀ। ਤੇ ਸਬਜ਼ੀ ਘੱਟ ਪੈ ਗਈ ਸੀ। ਸਾਡੀ। ਤੇ ਹੁਣ ਮੰਮੀ- ਹੂ, ਮੰਮੀ ਵੀ ਕਹਿੰਦੇ ਬਈ ਚੱਲ ਦੇਖ ਲੈ, ਤੂੰ ਉਹ ਬਣਾ ਲਾ ਬੜੀਆਂ ਵਾਲੇ- ਚਾਵਲ ਤੜਕ ਲਈ ਮੈਂ ਕਿਹਾ, ਚਲੋ ਉਹੀ ਬਣਾ ਲਵਾਗੀ। ਦਾਲ-
ਦਾਲ ਹਾਂ ਮੈਂ ਨਾ ਵੈਸੇ ਗੱਲ ਪੁੱਛ -ਨੀ ਵੀ ਸੀ ਤੁਹਾਡੇ - -ਕੋਲੋ। ਮਾਤਾ ਜੀ ਠੀਕ ਨੇ ਤੁਹਾਡੇ।
ਹਾਂਜੀ-ਹਾਂਜੀ। ਵਧੀਆ-ਵਧੀਆ।
ਬੜੀ ਵਧੀਆ ਬਣਾਉਂਦੇ।
ਹਾਂਜੀ ਬਹੁਤ ਵਧੀਆ ਬਣਾਉਂਦੇ ਉਹਨਾਂ ਨੇ ਹੁਣ ਬਣਾਈਆਂ।
ਅੱਛਾ ਮੈਂ ਕਿਹਾ ਮੈਂ ਨਾ ਪੁੱਛਾਂਗੀ ਇਹਨਾਂ ਕੋਲੋਂ ਕਿਵੇਂ ਬਣਾਉਦੇ ਹੋ ਕਿਉਂਕਿ ਇੱਥੇਸਫ਼ ਸੁਥਰੀ ਹੁੰਦੀ। ਘਰ ਦੀ
ਹਾਂ ਉਹ ਮੀਂਗਣਾ ਸ਼ੇਗਣਾ ਉੱਥੇ ਦੁਕਾਨਾਂ ਤੇ ਦਿਲ ਨੀ ਕਰਦਾ ਹਮ
ਹੁੰਦੀਆਂ ਜੀ ਨਹੀਂ ਹੁੰਦੀ।
ਹਾਂ।
ਉਹ ਸਨ ਹਾਂ ਫੇਿਰ ਮੈਂ ਕਿਹਾ ਤੇ ਪਹੀਆਂ ਰਆਂ ਤੇ ਹੋਰ ਖ਼ਰਾਬ ਹੋ ਜਾਣਗੀਆਂ ਹਾਂ ਮੈਂਓ ਮੈਂ ਕਿਹਾ ਬਣਾਉਂਦੇ ਨੇ ਤੇ ਪੁੱਛਾਂਗੇ ਅੱਛਾ ਅੱਛਾ।
ਭਓਲੋ ਸਾਰੀਆਂ ਥੋੜੀਆਂ ਥੋੜੀਆਂ
ਅੱਛਾ ਅੱਛਾ।
ਇੱਕ ਤੇ ਇਕੱਲੀ ਮਾਵਾਂ ਦੀ ਵੀ ਬਣਦੀ ਹੈ ਨਾ ਹਮ ਇੱਕ ਮਾਂ ਦੀ ਮਾਂ ਦੀ ਦਾਲ ਦੀ ਬੜੀ ਹੁੰਦੀ ਇੱਕ ਮੂੰਗੀ ਧੋਤੀ ਦਾਲ ਦੀ ਹੁੰਦੀ ਹੈ। ਤੇ ਇੱਕ ਰਲੀ ਮਿਲੀ ਹੋ ਗਈ ਸਾਰੀ ਮਿਕਸ ਦਾਲਾਂ ਦੀ
ਅੱਛਾ ਤੁਸੀਂ ਕਿਹੜੀ ਬਣਾਉਦੇ ਉਹ।
ਅਸੀਂ ਬਣਾਈ ਸੀ ਇਹਨਾਂ ਨੇ ਨਾ ਪਹਿਲੇ ਉਹ ਬਣਾਈ ਸੀ ਮਾਂ ਦੀ ਦਾਲ
ਅੱਛਾ ਤੇ ਲੈਂਦੇ ਕਿੰਨੇ ਕਿੰਨੀ ਦਾਲ ਦੀ ਬਣਾਉਦੇ। ਮੇਰੇ ਵਸਸੀ।
ਤੁਸੀਂ ਜਿੰਨੀ ਜਿੰਨੀ ਮਰਜ਼ੀ ਦ ਆਪਣੇ ਹਿਸਾਬ ਨਾਲ ਤੁਹਾਨੂੰ ਠੀਕ ਲੱਗੇ ਹਾਂ ਮਿਕਸ ਚ ਕਹਿਣ ਐ ਇਹ ਨੀ ਖਰਾਬ ਹੁੰਦੀ। ਸਾਲ ਇੱਕ ਪਾਇਏ ਪਈਆਂ ਰਹਿੰਦੀ ਧੁੱਪ ਲਵਾਓ ਚੰਗੀ ਹੋਰ ਹਾਂ ਫੇਰ ਇਹ ਟਾਈਟ ਕੰਟੇਨਰ ਵਿੱਚ ਬੰਦ ਰੱਖੋ।
ਠੀਕ ਹੈ ਨਾ ਵੈਸੇ ਵੀ ਇਹ ਦਿਨਾਂ ਚ ਬੜੀਆਂ ਸਆਹ ਲੱਗਦੀਆਂ ਜੇ ਆਲੂ ਬੜੀਆਂ ਬਣਾਓ ਬੜੀਆਂ ਤੇ ਚਾਵਲ
ਮੈਂ ਤਿੰਨ ਚਾਰ ਦਿਨ ਹੋ ਗਿਆ ਆਲੂ ਬੜੀਆਂ ਹੀ ਬਣਾਈਆਂ ਸੀ। ਹਾਂ ਫੇਿਰ ਹੁਣ ਆਹੋ ਦਿਲ ਕਰਦਾ ਹਾਂ। ਸਬਜ਼ੀਆਂ ਖਾ ਖਾ ਕੇ ਮਾਨ ਅੱ ਪਿਆਂਦਾ।
ਤੇ ਫੇਿਰ ਆਪਣਾ ਰਾਤੀ ਚ ਗੋ ਕੇ ਰੱਖਦੇ ਹੋਗੇ ਦਾਲ
ਰਾਤੀ ਪਿਓਵੋ ਤੁਸੀਂ ਹਾਂ ਧੋ ਧਾ ਕੇ ਭਿਓ ਚੰਗੀ ਤਰ੍ਹਾਂ। ਤੇ ਇਹਨੂੰ ਫੇਰ ਮਿਕਸੀ ਵਿੱਚ ਵਿੱਚ ਗ੍ਰੈਂਡ ਕਰੋ। ਪਾਣੀ ਨੀ ਪਾਣਾ ਹਾਂ ਸਪੈਚੂਲਾ ਮਾਰ ਮਾਰ ਕੇ ਨਾ ਗ੍ਰੈਂਡ ਕਰੋ ਹਾਂ।
ਠੀਕ ਏ।
ਪੇਸਟ ਬਣਾ ਲੋ ਇਹਦਾ ਚੰਗੀ ਤਰ੍ਹਾਂ। ਫੇਰ ਇਹਨੂੰ ਚੰਗੀ ਤਰ੍ਹਾਂ ਫੈਂਟ। ਕੱਟਣਾ। ਵਿਸਕ ਨਾਲ ਫੈਂਟ ਲਿਆ ਹਾ-ਹਾਂ ਵਧੀਆ ਓਦੇ। ਫੁੱਲ ਜਾਏਗੀ ਨਾ ਦਾਲ। ਫੇਰ ਉਹਦੇ ਵਿੱਚ ਹਿੰਗ, ਸੁੱਕਾ ਧਨੀਆ, ਜੀਰਾ, ਸਾਰਾ। ਭੁੰਨ ਲਓ। ਹਲਕਾ -ਹਲਕਾ ਹਾਂ ਭੁੰਨ ਕੇ ਫੇਰ ਪੀਸ ਕੇ ਪਾਓ ਇਹਦੇ ਵਿੱਚ ਸੁੱਕੀਆਂ ਲਾਲ ਮਿਰਚਾਂ ਹਾਂਜੀ ਸੁੱਕੀਆਂ ਲਾਲ ਮਿਰਚਾਂ ਪਾ ਲਓ ਲੌਂਗ। ਪਾਲੋ। ਦਾਲਚੀਨੀ ਹੋ ਗਈ ਮੋਟੀ। ਮੋਟੀ ਲਾਚੀ ਹੋ ਗਈ। ਸਭ ਕੁਛ ਐ ਹਾਂ। ਪੀਸ ਕੇ ਨਾ ਪਹਿਲੇ ਭੁੰਨ ਲਿਆ ਸਭ ਕੁਛ। ਕੱਚਾ ਨੀ ਪਾਣਾ ਭੁੰਨ ਕੇ ਪਾਉਣਾ ਹਾਂ ਭੁੰਨ ਕੇ ਸਭ ਕੁਛ ਭੁੰਨ ਕੇ ਪਾਣਾ ਇਹਦੇ ਵਿੱਚ। ਫਰ ਬਸ ਨਮਕ ਪਾ ਲਈਏ ਮਿਰਚਾਂ ਆਪਣੇ ਹਿਸਾਬ ਨਾਲ ਜੇ ਤੁਸੀਂ। ਕਰਾਰੀਆਂ ਖਾਣੀਆਂ ਤੇ ਲਾਲ। ਪਾ ਲੋ ਸੁੱਕੀਆਂ ਹਾਂ। ਤੇ ਫੇਰ ਬਸ ਮਿਕਸ ਕਰਕੇ ਇਹਨੂੰ ਲਿਫ਼ਾਫਾ ਵਿਛਾ ਕੇ ਤੇ ਬੜੀਆਂ ਪਾ ਦੋ ਵੱਡੇ ਸਾਈਜ਼ ਦੇ ਪਾਣੀ‌ ਵ ਵੱਡਿਆ- ਵੱਡਿਆ ਬਣਾ ਲੋ ਜਾਂ ਤੇ ਛੋਟੀ-ਛੋਟੀਆਂ ਬਣਾ ਲੋ ਹੂੰ ਅਸੀਂ। ਹਾਂ ਅਸੀਂ ਵੀ ਹੁਣ। ਉ ਈ ਓ ਕੱਲ ਦੇ ਹੀ ਬਣਾਦੇ ਪਏ ਸੀ ਮੰਮੀ। ਅੱਜ ਧੁੱਪ-ਧੁੱਪ ਲਵਾਈ ਹੈ ਧੁੱਪ। ਆਪਾਂ ਵੀ ਆਜ ਵਿੱਚ ਨਾ ਮੌਸਮ ਵੀ ਸਾਡਾ ਥੋੜ੍ਹਾ ਹੋ ਗਿਆ।
ਅੱਛਾ ਹਾਂ ਨਹੀਂ ਇਥੇ ਤਾਂ ਬੜੀਆਂ ਧੁੱਪਾਂ ਚਝੜਦੀਆਂ ਪਿਆਂ ਨੇ ਤੇ ਫੇਰ ਹੁਣ ਫਿਰ ਅੱਗੋਂ ਸਗੋਂ ਮੀਂਹ ਆ ਜਾਣੇ ਨੇ ਫੇਰ ਮੁਸ਼ਕਿਲ।
ਹਾਂ ਹੂੰ ਹਾਂਜੀ- ਹਾਂਜੀ ਹੁਣ ਸਗੋਂ ਬਣਾਓ ਤੁਸੀਂ ਹਾਂਜੀ ਹਾਂਜੀ ਹਾਂ ਹੁਣ ਤੁਸੀਂ।
ਫੇਰ ਮਤਲਬ ਜਿੰਨੀ ਸੁੱਖ ਜਾਵੇ ਹਨਾ।
ਦੋ ਦਿਨ ਚ ਹੋਰ ਜੇ ਤੇਜ ਹੈ ਤੇ ਦੋ ਦਿਨ ਚ। ਭਾਵੇਂ ਤੁਸੀਂ ਕੱਲ ਹੀ ਪਾਓ ਤੇ ਛੋਟੇ-ਛੋਟੇ ਹਾਂ ਕਾਲਾ -ਕਾਲਾ ਜਿਹਾ ਹੋ ਜਾਂਦਾ ਇਹ ਸਗੋਂ ਤਾਜ਼ੀਆਂ ਹੁੰ ਦੀਆਂ ਸਾਡੀਆਂ।
ਅੱਛਾ।
ਬਰਾਊਨ। ਬਰਾਊਨ ਕਲਰ ਦੀਆਂ ਬਣ ਜਾਂਦੀਆਂ।
ਅੱਛਾ ਅੱਛਾ।
ਵਧਆ ਬਣਦੀ ਕਰਾਰੀ ਹਮ ਫੇਿਰ ਬਣਾਉਣ ਵਾਲੇ ਨਾ ਉਹਨੂੰ ਥੋੜ੍ਹੀ ਤਾਲ ਲ ਲੋ ਭੁੰਨ ਲਓ ਤੇਲ ਵਿੱਚ ਬਣਾਉਣ ਤੋਂ ਪਹਿਲੇ ਹਾਂ ਉਹਨੂੰ ਤਲੋ ਫੇਰ ਤੁਸੀਂ ਬਣਾਓ ਆਪਣੀ ਪਿਆ ਟਮਾਟਰ ਕੁੜੀਆਂ ਬਣਾਾਨਦੇ ਹਾਂ ਨਾ।
ਹਾਂਜੀ ਹਾਂਜੀ ਹਾਂ ਉਹ ਵੀ ਬੜੀ ਵਧੀਆ ਪਰ ਸਾਡੇ ਖਾਂਦੇ ਨੀ ਮੈਂ ਹੀ ਖਾਂਦੀ ਹਾਂ ਮੈਨ ਸਵਾਦ ਲੱਗਦੀ ਹੈ ਬੜੀਆਂ
ਅੱਛਾ ਨਹੀਂ ਸਾਡੇ ਇੱਥੇ ਛੱਡਦੇ ਨੀ ਫਿਰ ਹਾਂ ਪਿਆਜ ਬਾਅਦ ਚ ਪਾਲੋ ਭਾਏ ਕੱਚਾ ਕੱਚਾ ਮੋਟਾ ਮੋਟਾ ਪਿਆਜ ਕਾਟ ਕੇ ਨਾ ਜਾਂ ਤੇ ਕੱਠਾ ਹੀ ਸੁੱਟ ਦੋ ਇਹ ਭੁੱਜ ਜਾਂਦਾ। ਹੋਰ ਥੋਮ ਪਾ ਲੋ ਮਾੜੀ ਜਿਹੀ ਟਮਾਟਰ ਹਾਂਜੀ ਹਾਂਜੀ ਹੋਰ ਹਲਕਾ ਜਿੰਨਾਮ ਪਾਾਲ ਲੋ ਬੜੀਆਂ ਚ ਹੁੰਦਾ ਹੀ ਹੈ ਨਮਕ।
ਹਾਂ ਨਮਕ ਤੇ ਹੁੰਦਾ ਹੀ ਇਹ ਵਿੱਚ
ਜ ਬਸ ਤੇ ਪਿਆਜ ਟਮਾਟਰ ਵਿੱਚ ਹਲਕਾ ਹਲਕਾ। ਕਪਾਲੋ ਨਮਕ ਹਰੀਆਂ ਮਰਚ ਪਾ ਲੋ ਸਵਾਦ ਲੱਗਦਾ ਚਟਨੀ ਵੱਕਰ ਨਾ ਫੁਲਕੇ ਹੋਣ ਅਸੀਂ ਉਦੋਂ ਤੰਦੂਰੀ ਫੁਲਕੇ ਬਣਾਏ ਸੀ ਤੇ ਨਾਲ ਬਣਾਏ ਸੀ ਬੜਾ ਵਧੀਆ ਸਵਾਦ ਆਉਂਦਾ ਹਾਂਜੀ। ਤੁਸੀਂ ਵੀ ਟਰਾਈ ਕਰੋ।
ਹਾਂ ਹਾਂ ਮੈਂ ਨਹੀਂ ਬਣਾਵਾਂਗੀ ਮੈਂ ਕਹਿਣਦੀ ਇਹਨਾਂ ਨੂੰ ਦਾਲ ਲਿਆਉਣਗੇ ਇੱਕ ਤੇ ਪਤਾ ਕੀ ਇਹ ਘਰ ਹਾਂ ਨਹੀਂ ਮੈਂ ਤੇ ਪੁੱਛਾਂਗੀ ਕਿਉਂਕਿ ਦੇਖੋ ਬਣਾਉਣ ਪਵਾਂਗੇ ਤੇ ਤੁਹਾਡੀ ਯਾਦ
ਹਾਂ ਹਮ ਬਸ ਸੁੱਕੇ ਮਸਾਲੇ ਜਿਆਦਾ ਪਾਉਣੇ ਹੁੰਦੇ। ਜਿਦਾ ਫਲੇਵਰ ਆਏ ਹਾਂ ਸਮੈਲ ਅੱਛੀ ਆਏ ਮਸਾਲਿਆਂ ਦੀ ਮਸਾਲਿਆਂ ਜ਼ਿਆਦਾ ਪਾਓ। ਚਨ ਦੀ ਦਾਲ ਵੀ ਅਗਰ ਤੁਸੀਂ ਸੀ ਰਲੀ ਮਿਲੀ ਦਾਲਾਂ ਬਣਾਨਦੇ ਚਨ ਦੀ ਦਾਲ ਜਿਆਦਾ ਹੁੰਦੀ ਹੈ। ਫੇਿਰ ਅੱਧੀ ਅੱਧੀ ਸਾਰੀਆਂ ਅੱਧ ਅਧੀ ਅੱਧੀਆਂ ਹੁੰਦੀਆਂ।
ਅੱਛਾ, ਅੱਛਾ
ਸਾਰੀਆਂ ਲੈ ਲੋ ਤੁਸੀਂ ਰੋਂਗੀ ਲੈ ਲੋ ਰਾਜਮਾਂ ਲੈਲੋ ਸਭ ਕੁਛ ਸਾਰੀ ਭਿਉਂ ਕੇ ਹੋਰ ਬਹੁਤ
ਕੀ ਐ ਸੁਥਰੀ ਦੀ ਸੁਥਰੀ ਹੁੰਦੀ ਕੋਈ ਉਹ ਨੀ ਹੈ, ਬਾਹਰ ਦੀਆਂ ਕਿਸ ਹਾਂ। ਸਹੀ ਹਾਂਜੀ, ਹਾਂਜੀ ਠੀਕ ਹੈ। ਹਾਂਜੀ, ਹਾਂਜੀ ਤੁਸੀਂ ਕਰ ਲਓ ਆਪਣਾ ਓਕੇ ਚੰਗਾ ਜੀ ਸਤਿ ਸ਼੍ਰੀ ਅਕਾਲ। ਕਾਰ ਦਿਯੋ।